ਹੈਲੋ।
ਹੈਲੋ
ਹਾਂ, ਹੈਲੋ
ਹਾਂਜੀ ਸਤ ਸ਼੍ਰੀ ਅਕਾਲ, ਬਸ ਵਦੀਆ ਵਦੀਆ, ਤੂਸੀ ਸੁਨਾਓ, ਠੀਕ ਔ?
ਹਾਂਜੀ, ਹਾਂਜੀ ਅਸੀ ਠੀਕ ਆਂ, ਹੋਰ ਰੋਟੀ, ਰੂਟੀ ਖਾਲੀ?
ਹਾਂਜੀ, ਰੋਟੀ ਖਾ ਲੀ ਏ।
ਕੀ ਬਣਾਯਾ?
ਅਸੀਂ ਅਅ, ਕੁਛ ਨਹੀਂ ਅਅ, ਅੰਬੀਆਂ ਦੀ ਚਟਨੀ ਪਈ ਸੀਗੀ। ਉਹ ਨਾਲ ਰੋਟੀ ਖਾਧੀ ਏ, ਨਾਲ ਠੰਡਾ ਦੁੱਧ ਲਿੱਤਾ। ਹਾਂ, ਤੁਸੀਂ ਕੀ ਬਣਾਇਆ ਹੈ?
ਅਸੀਂ ਕਰੇਲੇ ਪਏ ਸੀ। ਕੱਲ ਦੇ ਉਹ ਖਾਲੇ ਣੇ।
ਠੀਕ ਹੈ, ਠੀਕ ਹੈ। ਹੋਰ? ਘਰ ਸਭ ਠੀਕ ਨੇ, ਬੱਚੇ? ਮੰਮੀ-ਡੈਡੀ ਠੀਕ ਨੇ?
ਹਾਂ, ਸਭ ਵਧੀਆ, ਉਹ ਵੀ ਠੀਕ ਨੇ।
ਠੀਕ ਹੈ, ਠੀਕ ਹੈ।
ਅੱਜ ਅਸੀਂ ਕੜੀ ਬਣਾਉਣ ਲੱਗੇ ਹਾਂ।
ਅੱਛਾ, ਕੜੀ ਬਣਾ ਰਹੇ ਤੁਸੀਂ ਅੱਜ? ਠੀਕ ਹੈ, ਠੀਕ ਹੈ। ਹੋਰ?
ਹੋਰ ਵਧੀਆ, ਫੇਰ ਰਾਤੀ ਆ ਬਜ਼ਾਰੋਂ ਮੰਗਵਾ ਲਾਂਗੇ ਅਸੀ ਕਿਉਂਕਿ ਚਿਕਨ ਬਨੇਗਾ ਨਾ।
ਅੱਛਾ, ਅੱਛਾ।
ਤੇ ਫੇਰ ਅਸੀਂ ਬਜ਼ਾਰੋਂ ਮੰਗਾ ਲਵਾਂਗੇ ਆਪਣੀ ਸਬਜ਼ੀ ਰੋਟੀ। ਜੀ।
ਚਿਕਨ ਡੇਲੀ ਬਣਦਾ ਤੁਹਾਡੇ ਘਰ?
ਨਹੀ ਡੇਲੀ ਤੇ ਨੀ ਬਣਦਾ, ਕਦੀ- ਕਦੀ ਬਣਦਾ, ਮੈਂ ਤਾਂ ਸਿਖਾਂ
ਠੀਕ, ਠੀਕ ਹੋਰ?
ਹੋਰ ਵਧੀਆ।
ਅਸੀ ਲਾਸਟ ਈਅਰ ਘੁੰਮਣ ਗਏ ਸੀ ਕਸ਼ਮੀਰ।
ਅੱਛਾ।
ਹਾਂ, ਪੰਜ ਦਿਨ ਦਾ ਟ੍ਰਿਪ ਸੀਗਾ।
ਅੱਛਾ, ਅੱਛਾ।
ਜਜੀ
ਪਿਛਲੇ ਸਾਲ ਤੇ ਉੱਥੇ ਗੋਲੀ ਵੀ ਚੱਲੀ ਸੀ।
ਹਾਂਜੀ।
ਪਿਛਲੇ ਸਾਲ ਤੇ ਉੱਥੇ ਗੋਲੀ ਵੀ ਚੱਲੀ।
ਹਾਂ, ਅਸੀਂ ਉਸ ਤੋਂ ਜਸਟ ਫਿਫਟੀਨ ਡੇਜ਼ ਬਿਫੋਰ ਗਏ ਸੀਗੇ।
ਅੱਛਾ, ਅੱਛਾ।
ਪੰਦਰਾਂ ਦਿਨ ਪਹਿਲੇ ਹੀ ਗਏ ਸੀਗੇ ਅਸੀਂ। ਤੇ, ਉਸ ਤੋਂ ਬਾਅਦ ਗੋਲੀ ਚੱਲੀ ਸੀਗੀ ਉੱਧਰ?
ਅੱਛਾ, ਅੱਛਾ। ਫਿਰ ਅੱਛਾ ਸੀ, ਘੁੰਮ-ਫਿਰ ਸਹੀ ਸੀਗਾ
ਬਾਕੀ ਫਸਟ ਟਾਈਮ ਜਾਓ, ਦਿੱਕਤ ਤੇ ਹੁੰਦੀ ਏ।
ਹਮ, ਹਮ। ਅੱਛਾ, ਅੱਛਾ!
ਹਮ, ਹਮ!
ਬਰਫ਼ ਹੈ ਸੀ ਉੱਥੇ?
ਹਾਂ, ਬਰਫ਼ ਸੀ ਅੱਗੇ। ਗੁਲਮਾਰਗ, ਸੋਨਮਾਰਗ, ਸਭ ਜਗ੍ਹਾ ਬਰਫ਼ ਸੀਗੀ। ਬਹੁਤ ਅੱਛੇ ਰੋਡ ਬਣੇ ਦੇ ਨੇ ਕਸ਼ਮੀਰ ਦੇ, ਸ਼੍ਰੀਨਗਰ ਦੇ!
ਅੱਛਾ, ਹਾਈਵੇ ਅੱਛਾ ਬਣਿਆ! ਅੱਛਾ, ਅੱਛਾ! ਪੰਜਾਬ ਤੋਂ ਹਾਂਜੀ!
ਤੇ ਉੱਧਰੋਂ ਅਸੀਂ ਸਿੱਧਾ ਕਸ਼ਮੀਰ ਗਏ, ਸ਼ਾਮੀ ਸੱਤ ਵਜੇ ਪਹੁੰਚੀ ਸੀ ਸਵੇਰ ਦੇ!
ਅੱਛਾ, ਅੱਛਾ!
ਹਾਂ, ਤੇ ਰਾ ਰਾਤੀ ਜਾ ਕੇ ਸਿੱਧਾ ਸ਼੍ਰੀਨਗਰ ਪਹੁੰਚੇ, ਉੱਧਰ ਹੋਟਲ ਚ ਕਮਰਾ ਲਿੱਤਾ ਅਸੀਂ। ਤੇ ਪਹਿਲੇ ਤਾਂ ਕਮਰਾ ਬੜਾ ਮੁਸ਼ਕਿਲ ਮਿਲਿਆ ਹੋਟਲ ਚ
ਅੱਛਾ, ਅੱਛਾ
ਫੇਰ ਉਹ ਅਖੀਰਕਾਰ ਮਿਲ ਹੀ ਗਿਆ
ਅੱਛਾ, ਚਲੋ ਵਧੀਆ
ਹਾਂ
ਘੁੰਮਦੇ ਰਹਿਣਾ ਚਾਹੀਦਾ ਇ ਸਾਲ ਚ ਇੱਕ ਦੋ ਵਾਰ ਥੋੜਾ ਬੰਦੇ ਦਾ ਮੂਡ ਹੋਰ ਜਾਂਦਾ ਹੈ, ਘਰ ਹੀ ਘਰ
ਹਾਂਜੀ -ਹਾਂਜੀ ਹੁਣ ਸੋਚ ਰਹੀ ਹਾਂ ਅਮਨਸੂਰੀ ਹੋ ਕੇ ਆਈਏ
ਅੱਛਾ- ਅੱਛਾ ਹਜੇ ਤੇ ਬਰਸਾਤਾਂ ਹੁੰਦੀਆਂ ਪਈਆਂ ਨੇ ਹਜੇ ਤਾਂ ਬਰਸਾਤਾਂ ਹੁੰਦੀਆਂ ਪਈਆਂ ਨੇ ਪਹਾੜ ਵਾੜ ਵੀ ਇੱਥੇ ਕਿਤੇ ਜਾਣ ਦਾ ਕੋਈ ਫਾਇਦਾ ਨੀ
ਹਾਂ ਨਹੀਂ ਉਹ ਤੇ ਹੈ ਹੀ ਹੈ ਬਾਕੀ ਦੇਖਦੇ ਆ ਕੋਈ ਨੀ ਮੌਸਮ ਸਹੀ ਹੋਏਗਾ ਤੇ ਨਿਕਲਾਂਗੇ ਨਹੀਂ ਤੇ ਰਹਿਣ ਦੇਵਾਂਗੇ
ਹਾਂਜੀ- ਹਾਂਜੀ
ਉਧਰ ਪੋਂਡਾ ਸਾਹਿਬ ਵੀ ਕੋਲ ਪੈ ਜਾਂਦਾ। ਰਿਸ਼ਕੇਸ਼ ਵੀ ਕੋਲ ਪੈ ਜਾਂਦਾ।
ਅੱਛਾ-ਅੱਛਾ,
ਮਨ ਰਿਸ਼ੀਕੇਸ਼ ਜਾਣਦਾ ਵੀ ਏ।
ਅੱਛਾ,
ਹਾਂਜੀ-ਹਾਂਜੀ, ਫੋਰਨਸ ਬਹੁਤ ਆਉਂਦੇ ਨੇ ਉੱਧਰ।
ਅੱਛਾ-ਅੱਛਾ।
ਟੂਰ ਏਰੀਏ ਨਾ ਸਾਰਾ
ਹਾਂਜੀ ਤੁਹਾਡੀ ਲਾਈਟ ਹੈਗੀ ਐ?
ਸਾਡੀ ਲਾਈਟ ਆਈ ਥਿੰਕ ਹੁਣੇ ਹੁਣੇ ਗਈ।
ਅੱਛਾ,
ਹਾਂਜੀ-ਹਾਂਜੀ,
ਸਾਡੀ ਬੰਦ ਸਾਡੀੇ ਰਾਤੀ ਵੀ ਬੰਦ ਸੀਗੀ।
ਅੱਛਾ,
ਠੀਕ ਹੈ ਠੀਕ ਹੈ।
ਹੂੰ,
ਹੋਰ ਤੁਸੀਂ ਨਾਸ਼ਤਾ ਕਰ ਲਿਆ?
ਹਾਂਜੀ, ਅਸੀਂ ਕਰ ਲਿਆ ਹੂੰ,
ਬਸ ਹਨੇ ਰੋਟੀ ਸਬਜ਼ੀ ਕਰਾਂਗੇ, ਦੁਪਹਿਰ ਦੀ ਕਿਉਂਕਿ ਇੱਕ ਵਜੇ ਖਾਣ ਆ ਜਾਂਦੇ ਨੇ ਨਾ ਸਾਰੇ ਇਸ ਕਰਕੇ
ਅੱਛਾ-ਅੱਛਾ ਠੀਕ ਹੈ, ਅੱਛਾ ਇੱਕ ਵਜੇ ਖਾਨ ਆ ਜਾਂਦੇ ਨੇ ਸਾਰੇ
ਹਾਂ ਇੱਕ ਵਜੇ ਆ ਜਾਂਦੇ ਨੇ ਘਰ ਲੰਚ ਟਾਈਮ ਇੱਕ ਵਜੇ ਹੁੰਦਾ ਸਾਡਾ
ਠੀਕ ਐ,
ਤੇ ਡਿਨਰ ਟਾਈਮ ਸਾਡਾ ਅੱਠ ਵਜੇ
ਅਸੀਂ ਵੀ ਸਾਢੇ ਸੱਤ ਅੱਠ ਵਜੇ ਆਸ-ਪਾਸ ਕਰ ਲੈਂਦੇ ਹਾਂ।
ਅੱਛਾ-ਅੱਛਾ,
ਕਈ ਵਾਰ ਲੇਟ ਹੋ ਜਾਂਦੇ ਆ, ਜਦੋਂ ਫੈਕਟਰੀ ਲੇਟ ਹੋ ਜਾਂਦੀ ਨਾ ਉਦੋਂ ਉਦੋਂ ਲੇਟ ਹੋ ਜਾਂਦੇ ਆ।
ਅੱਛਾ,
ਹਾਂਜੀ, ਉਦੋਂ ਫੇਰ ਮੇਰੀ ਵਾਈਫ ਥੋੜਾ ਗੁੱਸਾ ਜਿਹਾ ਹੁੰਦੀ ਹੈ, ਮੇਰੇ ਕੋਲੋਂ ਨਾਰਾਜ਼ ਹੋ ਜਾਂਦੀ ਵੀ ਤੁਸੀਂ ਇੰਨੀ ਲੇਟ ਕਿਉਂ ਆਏ ਹੋ। ਬਟ ਫੈਕਟਰੀ ਵੀ ਦੇਖਣੀ ਹੈ, ਕੰਮ ਹੀ ਦੇਖਣਾ ਹੈ ਪਹਿਲੇ
ਹਾਂ ਨਹਂੀ ਓ ਤੇ ਹੈ ਹੀ ਹੈ।
ਉਹਦੀ ਵੀ ਆਪਣੀ ਜਗਾ ਸਹੀ ਉਹ ਵੀ ਬਗਾਨੇ ਘਰੋਂ ਆਈ ਦੀ
ਹਾਂਜੀ-ਹਾਂਜੀ ਹੋਰ। ਤੁਸੀਂ ਫੇਰ ਜਾ ਰਹੇ ਹੋ ਆਪਣੀ, ਹੁਣ ਫੈਕਤਰੀ ਜਾ ਘਰ ਹੀ ਰਹੇ ਹੋਜੇ।
ਨਹੀਂ ਮੈਂ ਨਾਸ਼ਤਾ ਕਰਨ ਆਏ ਸੀਗਾ।
ਅੱਛਾ-ਅੱਛਾ, ਤੇ ਕਿੰਨੇ ਟਾਈਮ ਦਾ ਬ੍ਰੇਕ ਮਿਲਦਾ ਨਾਸ਼ਟ
ਬਸ ਆਪਣੀ ਮਰਜ਼ੀ ਹੈਗੀ ਹੈ, ਦਸ ਪੰਦਰਾਂ ਵੀਹ ਮਿੰਟ ਜਿੰਨੀ ਜਲਦੀ। ਹੋ ਸਕੇ ਫੈਕਟਰੀ ਚਲੇ ਜਾਓ, ਕੰਮ ਦੇ ਅਕੋਰਡਿੰਗ। ਹੁਣ ਲਾਈਟ ਗਈ ਦੀ ਇਸ ਟਾਈਮ ਤੇ ਹੁਣ ਕੋਈ ਦਿੱਕਤ ਨੀ ਅ ਸਭ ਕੰਮ ਲੱਗੇ ਦੇ ਨੇ, ਹੁਣ ਥੋੜੀ ਆਰਾਮ ਨਾਲ ਜਾਵਾਂਗਾ।
ਅੱਛਾ-ਅੱਛਾ ਨਹੀਂ ਤੂੰ ਦੱਸਿਆ ਸੀ ਨਾ, ਕਿ ਦੁਪਹਿਰ ਦੀ ਇੱਕ ਘੰਟੇ ਹੀ ਛੁੱਟੀ ਹੁੰਦੀ ਤਾਂ ਮੈਨ ਲੱਗ।
ਹਾਂ ਦੁਪਹਿਰੇ ਇੱਕ ਤੋਂ ਦੋ ਵਜੇ ਤੱਕ ਛੁੱਟੀ ਹੁੰਦੀ ਹੈ, ਲੰਚ ਹੁੰਦਾ ਹੈ।
ਅੱਛਾ-ਅੱਛਾ।
ਬਟ ਸਾਡਾ ਤਾਂ ਵੀ ਵਿਹਲੇ ਪਹਿਣ ਦਾ ਮਨ ਨਹੀਂ ਕਰਦਾ।
ਹਾਂ ਕਈਆਂ ਦਾ ਹੁੰਦਾ ਨੇ ਚ ਕਈਆਂ ਦਾ ਮਨ ਕਰਦਾ ਕੰਮ ਹੀ ਕਰਦੇ ਰਹੋ।
ਹੂੰ,
ਹੁਣ ਅਸੀਂ ਵੀ ਅਗਰ ਸਬਜ਼ੀ ਸਵੇਰੇ ਬਣਾ ਲੈਂਦੇ ਤੇ ਹੁਣ ਅਸੀਂ ਸੋ ਜਾਂਦੇ। ਥੋੜ੍ਹੀ ਦੇਰ' ਸਵੇਰੇ ਜਲਦੀ ਉੱਠ ਜਾਂਦੇ ਹਾਂ ਨਾ ਅਸੀਂ। ਬੱਚੇ ਸਕੂਲ ਜਾਂਦੇ ਨੇ ਤਾਂ ਕਰਕੇ।
ਚਾਰ ਵਜੇ ਉੱਠ ਦੇ ਤੁਸੀਂ
ਹਾਂ ਹੈਲੋ
ਹਾਂਜੀ ਕਿੰਨੇ ਚਾਰ ਵਜੇ ਉੱਠਦੇ ਹੋ
ਨਹੀਂ- ਨਹੀਂ ਚਾਰ ਨਹੀ ਅਸੀਂ ਸਾਢੇ ਪੰਜ, ਛੇ ਵਜੇ ਤੱਕ ਉੱਠ ਜਾਂਦੇ ਹਾਂ
ਅੱਛਾ-ਅੱਛਾ' ਠੀਕ-ਠੀਕ ਹੋਰ ਫਿਰ ਉੱਠ ਕੇ ਪਾਠ ਵਗੈਰਾ ਕਰਦੇ ਹੋ।
ਨਾ ਪਾਠ ਕਿਤੇ ਰੱਬ ਦਾ ਨਾਮ ਲੈਣ ਦਾ ਟਾਇਮ ਹੀ ਨੀ ਭਜ ਦੌੜ ਇੰਨੀ ਪਈ ਹੁੰਦੀ ਹੈ। ਬੱਚੇ ਨੂੰ ਤਿਆਰ ਕਰਨਾ, 'ਰੋਟੀ ਸਬਜ਼ੀ ਬਣਾਉਣੀ। ਡਰੈਸ ਪ੍ਰੈਸ ਕਰਨੀ'ਕਿਤਾਬਾਂ ਵੇਖਣੀਆਂ' ਟਿਫਨ ਤਿਆਰ ਕਰਨਾ ਜੂੜਾ ਕਰਨਾ ਪ- ਪਟਕਾ ਕਈ ਪਾਪਾ ਬਣਦੇ ਨੇ। ਬੂਟ ਜੁਰਾਬਾਂ, ਇੰਨੇ ਬੱਚੇ ਨੂੰ ਛੱਡਣ ਦਾ ਟਾਈਮ ਹੋ ਜਾਂਦਾ।
ਨਹੀਂ ਇਹਦਾ ਬੈਗ ਵਗੈਰਾ ਰੱਖ। ਸੈੱਟ ਕਰ ਲਿਆ ਕਰੋ ਨਾ ਸਾਰਾ'ਰਾਤੀ ਬਹੁਤ ਟਾਈਮ ਹੁੰਦਾ। ਅੱਠ ਵਜੇ ਤੁਸੀਂ ਲੰਚ ਡਿਨਰ ਕਰ ਲੈਂਦੇ ਹੋ। ਉਸ ਤੋਂ ਬਾਅਦ ਫਰੀ ਤੇ ਹੁੰਦੇ ਹੋ ਤੁਸੀਂ, ਕਿ ਨਹੀਂ।
ਨਹੀਂ -ਨਹੀਂ ਫਰੀ ਤੇ ਹੁੰਦੇ ਆ ਪਰ ਚਲੋ।
ਪ੍ਰੈਸ ਕਰ ਲਿਆ ਕਰੋ ਕੀ ਕਰਦੇ ਕੀ ਰਹਿੰਦੇ ਹੋ।
ਨਹੀਂ- ਨਹੀ ਰੋਟੀ ਹੈ ਥੋੜੀ ਅੱਠ ਵਜੇ ਡਿਨਰ ਕਰ ਲਿਆ ਤੇ ਫਿਰ ਫਰੀ ਹੈਗੇ ਆ। ਤੋਂ ਬਾਅਦ ਵੀ ਥੋੜਾ-ਬਹੁਤ ਕੰਮ ਹੁੰਦਾ ਈ ਹੈ ਸਾਨੂੰ।
ਇਦੇ ਭਾਂਡੇ ਭੁੰਡੇ ਧੋਂਦੇ ਹੋ ਗਏ ਫੇਰ।
ਹਾਂ ਘਰ ਰਸੋਈ ਸਾਰਾ ਚੌਕਾ ਸਾਰਾ ਸਮੇਟ ਕੇ ਸੌਦੇ ਹਾਂ ਅਸੀਂ। ਕੋਈ ਐ ਥੋੜੀ ਵਿਹਲੇ, ਹਾਂ ਸੌਦੇ-ਸੌਂਦੇ ਤੇ ਦਸ ਸਾਢੇ ਦਸ ਕਰ ਜਾਂਦੇ ਨੇ। ਦਸ ਵਜੇ ਤੱਕ ਤੇ ਰਸੋਈ ਸਮੇਟ ਕੇ ਆਉਂਦੇ ਹਾਂ ਅਸੀਂ ਸਾਰਾ।
ਅੱਛਾ ਅੱਛਾ ਜੀ।
ਤੇ ਸਾਡੇ ਦਸ ਸੌਂਦੇ- ਸੌਦੇ ਵੱਜ ਜਾਂਦੇ ਨੇ।
ਓਕੇ-ਓਕੇ
ਹਾਂਜੀ, ਫਿਰ ਵਿਹਲੇ ਥੋੜ੍ਹੀ ਹੈਗੇ ਹਾਂ। ਇਹ ਤੇ ਆਦਮੀ ਲੋਕਾਂ ਨੂੰ ਹੋਣਾ ਚਾਹੀਦਾ ਇਨਾ ਕੰਮ ਤੇ ਉਹ ਆਪ ਹੀ ਕਰ ਸਕਦੇ ਨੇ ਜੇ ਉਹ ਵੀ ਅੱਠ ਸਾਢੇ ਅੱਠ ਰੋਟੀ ਖਾ ਲੈਂਦੇ ਨੇ'ਤੇ ਉਹ ਬੱਚੇ ਦਾ ਥੋੜ੍ਹਾ ਕੰਮ ਦੇਖ ਲੈਂਦੇ।
ਐ ਵੀ ਗੱਲ ਠੀਕ ਹੈ' ਤੁਹਾਡੀ ਦੇਖਣਾ ਚਾਹੀਦਾ।
ਹਾਂ ਸਾਰਾ ਕੰਮ ਮਾਵਾਂ ਹੀ ਥੋੜ੍ਹੀ ਦੇਖਣਗੀਆਂ।
ਹਾਂ-ਹਾਂ ਨਹੀਂ ਨਹੀਂ ਬਿਲਕੁਲ।
ਫਿਰ ਘਰ ਜਾ ਕੇ ਬੱਚੇ ਦਾ ਬੈਗ
ਲਿਖਣਾ
ਤੁਸੀਂ ਪੜ੍ਹਾਉਂਦੇ ਵੀ ਹੋ ਕੇ ਬੱਚੇ ਨੂੰ ਰਾਤੀ ਤੋਂ ਤੁਸੀਂ ਬੈਗ ਦੇਖਦੇ ਹੋ
ਪੜ੍ਹਦਾ ਹੀ ਨਹੀਂ ਹੈਗਾ ਉਹ ਮੇਰੇ ਕੋਲੋ
ਅੱਛਾ ਅੱਛਾ ਨਹੀਂ ਅਸੀਂ ਤਾਂ ਹੀ ਤੇ ਟਿਊਸ਼ਨ ਭੇਜਦੇ ਹਾਂ
ਅੱਛਾ, ਅੱਛਾ ਨਹੀਂ ਮੇਰੇ ਕੋਲੋਂ ਨੀ ਪੜ੍ਹਦਾ ਉਹ ਜਵਾਬ ਉਲਟਾ ਦੇ ਦਿੰਦਾ ਮੈਨੂੰ
ਮੈਂ ਉਹ
ਤੁਮ ਕਿਆ ਪੜਾਓਗੇ, ਮੁਝੇ ਮੈਨੂੰ ਇਸ ਤਰ੍ਹਾਂ ਕਹਿੰਦਾ ਪਾਪਾ ਆਪ ਤੋਂ ਡਰਤੇ ਹੋ ਮੇਰੇ ਸੇ, ਆਪ ਮੇਰੇ ਕੋ ਕੁੱਛ ਨਹੀਂ ਕਹਿਤੇ
ਉਹ ਤੁਹਾਡੇ ਪਿਆਰ ਔਰ ਲਾਡ ਕਰਕੇ ਵਿਗੜਿਆ
ਆਹੋ ਉਹ ਤੇ ਹੈ, ਪਿਆਰਾ ਬੜਾ ਨਾ ਵਿਚਾਰਾ ਸੋਹਣਾ ਲੱਗਦਾ ਮੈਨੂੰ ਬੜਾ
ਅੱਛਾ, ਅੱਛਾ ਨਹੀਂ ਸੋਹਣਾ ਲੱਗਦਾ ਇਹਦਾ ਮਤੱਲਬ ਹੈ ਥੋੜ੍ਹੀ ਕਿ ਪਰਵਰਿਸ਼ ਭੈੜੀ ਦੇ ਦੋ
ਨਹੀਂ, ਪਰਵਰਿਸ਼ ਤੇ ਭੈੜੀ ਨਹੀਂ ਦਿੱਤੀ, ਬੱਟ ਉਹ ਥੋੜਾ ਨਾ ਦਾਦੇ ਦਾਦੂ ਵੀ ਉਹਦੇ ਜ਼ਿਆਦਾ ਉਹ ਹੋ ਜਾਂਦੇ ਨੇ ਬਈ, ਜਿਸ ਤਰ੍ਹਾਂ ਉਹਨੂੰ ਡਾਂਟੋ ਤੇ ਉਹ ਦਾਦੂ-ਦਾਦੀ ਕੋਲ ਚਲੇ ਜਾਂਦੇ ਨੇ, ਨਾਲ ਹੀ। ਰ੍ਹੋਣ ਛੇਤੀ ਲੱਗ ਜਾਂਦੇ ਉਹ ਨਾਂ ਨਿੱਕੀ-ਨਿੱਕੀ ਗੱਲ ਤੋਂ।
ਅੱਛਾ-ਅੱਛਾ। ਦਾਦੂ-ਦਾਦੀ ਤੋਂ ਦੂਰ ਰੱਖੋ, ਉਹਨੂੰ।
ਹਾਂਜੀ!
ਮੈਂ ਕਿਆ ਦਾਦੂ-ਦਾਦੀ ਤੋਂ ਦੂਰ ਰੱਖੋ, ਆਪੇ ਸਹੀ ਹੋ ਜਾਇਗਾ।
ਨਹੀਂ, ਉਹ ਕਿਸ ਤਰ੍ਹਾਂ ਦੂਰ ਰਹਿਲੇਨ, ਘਰ ਦੇ, ਘਰ ਦੇ ਵਿੱਚ ਹੀ ਰਹਿੰਦੇ ਨੇ ਕੋਈ ਕੰਧ ਥੋੜੀ ਪਾਵਾਂਗੇ, ਹੁਣ ਅਸੀਂ ਵਿੱਚ।
ਨਹੀਂ ਉਹਨਾਂ ਨੂੰ ਕਹੋ ਨਾ, ਕਿ ਸਾਡਾ ਬੱਚਾ ਪੜ੍ਹ ਰਿਹਾ, ਜੇ ਮਾਰਾ ਤੇ ਬੋਲਣਾ ਨਾ।
ਅੱਛਾ-ਅੱਛਾ, ਹਾਂ ਨਹੀਂ ਐ ਵੀ, ਗੱਲ ਠੀਕ। ਠੀਕ ਏ ਤੁਹਾਡੀ, ਕੋਈ ਨੀ ਅੱਜ ਕਹਿਕੇ ਦੇਖਾਂਗਾ ਇੱਕ ਵਾਰ।
ਹਾਂ। ਬਾਕੀ ਬੱਚੇ ਤੇ ਵੀ ਪੂਰਾ ਰੋਹਬ ਹੋਣਾ ਚਾਹੀਦਾ, ਜੇ ਬੱਚਾ ਨਹੀਂ ਡਰੇਗਾ ਤੇ ਤੁਹਾਨੂੰ ਡਰਾਇਗਾ, ਓ ਫਿਰ ਵੱਡਾ ਹੋਕੇ।
ਹਾਂ, ਐ ਤੇ ਹੈ ਬਿਲਕੁਲ। ਬਾਕੀ ਹੈ ਤੇ ਹਾਲੇ ਛੋਟਾ ਹੀ ਹੈ, ਪੰਜ ਸਾਲ ਦਾ ਹੈਗਾ ਹੁਣ ਛੋਟੇ ਬੱਚੇ ਨੂੰ ਕੀ ਕਹਿਣਾ ਦੱਸੋ, ਕਿੰਨਾ ਕੁ ਡਰਾਵਾਂਗੇ ਅੱਜ ਅੱਜ-ਕੱਲ ਵੈਸੇ ਵੀ ਬਰਡਨ ਬਹੁਤ ਹੈਗਾ ਸਟੱਡੀ ਦਾ ਉਹਨਾਂ ਦੇ ਉੱਪਰ।
ਹਾਂ, ਨਹੀਂ ਅੱਜ-ਕੱਲ ਪੜ੍ਹਾਈ ਬੜੀ ਹਾਰਡ ਹੈਗੀ ਏ। ਬੱਚੇ ਵੀ, ਵਿਚਾਰੇ ਛੋਟੇ-ਛੋਟੇ ਨੇ ਹਾਂ, ਸਕੂਲ ਵਾਲੇ ਤੇ ਵੈਸੇ ਹੀ ਕੁੱਛ ‌ਨਹੀ ਕਰਾਂਦੇ ਹੈਗੇ, ਚਲੋ ਠੀਕ ਹੇ।